ਹੈਲੋ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
ਹੋਰ ਠੀਕ ਹੋ ਤੁਸੀਂ।
ਹਾਂਜੀ ਠੀਕ ਆ ਤੁਸੀਂ ਸੁਣਾਓ।
ਹਾਂਜੀ ਵਧੀਆ ਹੋਰ ਘਰ ਸਾਰੇ ਠੀਕ ਨੇ।
ਹਾਂਜੀ ਘਰ ਸਭ ਵਧੀਆ ਤੁਹਾਡੇ ਠੀਕ ਨੇ?
ਹਾਂਜੀ-ਹਾਂਜੀ ਹੋਰ ਕੀ ਕਾੱਰ ਰੇ ਸੀ ਤੁਸੀ
ਬਾੱਸ ਮੈਂ ਨਿਊਡਲ ਬਨਾ ਕੇ ਹਟੇ ਸੀ ਹੁਣ।
ਅੱਛਾ ਜੀ, ਕਿਵੇਂ ਬਨਾਂਦੇ ਓ ਤੁਸੀ ਮੈਨੂੰ ਵੀ ਦੱਸੋ ਮੈਨੂੰ ਤਾ ਕੁਛ ਵੀ ਨੀ ਆਂਦਾ ਬਨਾਨਾ।
ਅੱਛਾ ਤੁਸੀ ਵੀ ਬਨਾਂਦੇ।
ਨਈ ਮੈਂ ਤੇ ਕਦੇ ਟਰਾਈ ਵੀ ਨੀ ਕੀਤੇ।
ਅੱਛਾ ਜੀ ਅਹ ਜਿੱਦਾਂ ਪਹਿਲੇ ਨਿਊਡਲ ਅਸੀਂ ਗਰਮ ਪਾਣੀ ਕੀਤਾ
ਹਾਂਜੀ।
ਹਾਂ ਉਹ ਨਿੂਡਲ ਪਾ ਤੇ ਰਿਫਾਈੰਡ ਤੇਲ ਲਾ ਤਾ ਵੀ ਉਹ ਚਿਪਕਨਾ
ਅੱਛਾ ਜੀ।
ਫਿਰ ਉਹਨੂੰ ਉਬਾਲਤਾ ਚੰਗੀ ਤਰ੍ਹਾਂ।
ਅੱਛਾ ਜੀ।
ਤੇ ਫਿਰ ਇੱਕ ਤਰਫ ਪਿਆਜ਼ ਟਮਾਟਰ ਵਗੈਰਾ ਕੱਟ। ਤੇ ਮਿਰਚਾਂ ਵਗੈਰਾ ਜਿੱਦਾਂ ਸਬਜ਼ੀਆਂ ਪਾਣੀਆਂ।
ਹਾਂਜੀ ਹਾਂਜੀ ਮਤਲਬ ਮੈਂ ਅਸੀਂ ਆਪਣੇ ਹਿਸਾਬ ਨਾਲ ਕੁਛ ਵੀ ਪਾ ਸਕਦੇ ਹਾਂ। ਮੇਨ ਹਾਂਜੀ ਬੰਦ ਗੋਭੀ ਹੋ ਗਈ ਜਿਵੇਂ ਪਿਆਜ ਹੋ ਗਏ ਟਮਾਟਰ ਹੋ ਗਏ।
ਹਾਂਜੀ ਹਾਂਜੀ ਕੁਛ ਵੀ ਪਾ ਸਕਦੇ ਹਾਂ।
ਅੱਛਾ ਜੀ।
ਹਾਂਜੀ, ਤੇ ਕੋਈ ਵੀ ਸਬਜ਼ੀ ਵਗੈਰਾ ਕੱਟ ਤੀ।
ਹਾਂਜੀ।
ਤੇ ਇੱਕ ਤਰਫ ਫਿਰ ਤੇਲ ਰੱਖ ਤਾ ਆਪਾਂ ਉਹਨੂੰ ਉਬਲੀ ਨੂੰ ਪਾਣੀ ਚ ਕੱਢ ਤਾਂ ਨਾ ਫਿਰ
ਅੱਛਾ ਜੀ ਅੱਛਾ ਜੀ ਮਤਲਬ ਕਿੰਨੇ ਉਬਾਲੇ ਜਿਆਦਾ ਜਿਆਦਾ ਉਬਾਲਾ ਤਾਂ ਨੀ ਦਵਨਣਾ ਮਤਲਬ। ਨੋਰਮਲ ਹੋਏ ਮਤਲਬ ਗੱਲ ਜੇ
ਹਾਂਜੀ ਗੱਲ ਜਿੱਦਾਂ ਦਾ ਉਹ ਜ਼ਿਆਦਾ ਕਿਪਾ ਨਾ ਬਣ ਜੇ।
ਹਾਂਜੀ ਹਾਂਜੀ।
ਠੀਕ ਖੜੀ ਖੜੀ ਰਹੇ ਮਤਲਬ ਕੀ।
ਠੀਕ ਹੈ ਜੀ ਠੀਕ ਹੈ।
ਹਾਂਜੀ ਫਿਰ ਉਹਨੂੰ ਨਿਕਾਲਿਆ ਆਪਾਂ ਫਿਰ ਠੰਡੇ ਪਾਣੀ ਥੋੜੇ ਜਿਹੇ ਰੱਖਤਾ ਨਾ ਉਹਨੂੰ ਕਿਵੇਂ ਹਾਲਾਤ ਹੈ ਇੱਕ ਵਾਰੀ ਪਾਣੀ ਦੇ ਵਿੱਚ। ਤੇ ਫਿਰ ਅਸੀਂ ਤੇਲ ਪਾਇਆ ਇਧਰ ਕੜਾਹੀ ਚ
ਅੱਛਾ ਨਹੀਂ ਵੈਸੇ ਕਹਿੰਦੇ ਨੇ ਬਈ ਜਿਵੇਂ ਅਸੀਂ ਨੂਡਲਸ ਕੱਢਾਂਗੇ ਤੇ ਉਹਦੇ ਤੇ ਓਇਲ ਲਗਾ ਕੇ ਮਤਲਬ ਤੇਲ ਲਗਾ ਕੇ ਰੱਖਣਾ ਪੈਂਦਾ ਥੋੜਾ ਬਹੁਤਾ ਤਾਂ ਕੀ ਉਹ ਚਿੱਪ ਅੱਛਾ ਅੱਛਾ ਜੀ।
ਹਾਂਜੀ ਤੇ ਫਿਰ ਅਸੀਂ ਇੱਕ ਤਰਫ ਤੇਲ ਰੱਖਣਾ
ਹਾਂਜੀ।
ਜਿਹੜੀ ਸਬਜ਼ੀਆਂ ਵਗੈਰਾ ਕੱਟੀਆਂ ਹੋਣਗੀਆਂ ਉਹ ਵਿੱਚ ਪਾ ਦੇ।
ਅੱਛਾ ਜੀ ਮਤਲਬ ਸਹੀ ਚੌਕ ਡਏ ਮਤਲਬ ਸਹੀ ਲੰਬੀ ਲੰਬੀ। ਬਿਲੋਨ ਖਿਲੇ ਖਿਲੇ ਲੱਗਣ, ਅੱਛਾ ਜੀ।
ਫਿਰ ਉਹਨੂੰ ਮਿਕਸ ਕਰਤਾ ਮਤਲਬ ਕਿ ਆਪਾਂ ਹਲਾਤਾ
ਹਾਂਜੀ ਹਾਂਜੀ।
ਉਹਨੂੰ ਸਬਜ਼ੀਆਂ ਵਗੈਰਾ ਉਬਾਲ ਕੇ। ਫਿਰ ਚਿੱਲੀ ਫਲੇੈਕਸ ਪਾਉਣੇ ਚਿੱਲੀ ਫਲੇਕਸ ਪਾ ਦਿਓ ਔਰਗੈਨੋ ਵਗੈਰਾ ਜਿੱਦਾਂ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਮਸਾਲੇ
ਜੀ ਬਿਲਕੁਲ ਬਿਲਕੁਲ।
ਫਿਰ ਨਮਕ ਮਿਰਚ ਵਗੈਰਾ ਪਾ ਤੀ।
ਅੱਛਾ ਜੀ।
ਫਿਰ ਕਾਲਾ ਸਿਰਕਾ ਨਿਊਡਲ ਪਾ ਤਾ ਵਿੱਚ ਹਾਂਜੀ। ਫਿਰ ਨਿਊਡਲ ਪਾ ਤੇ ਫਿਰ ਅਸੀਂ ਉਹ ਨਾ ਉਹ ਆਉਂਦਾ ਚੁਟਿਆ ਜੇ ਨਮਕ ਕਹਿੰਦੇ ਨੇ ਉਹਨੂੰ।
ਹਾਂਜੀ ਉਹ ਬੋਲਦੇ ਨੇ ਉਹਨੂੰ ਕੀ ਕਹਿੰਦੇ ਨੇ ਜੀਨੋਮਾਟੋ।
ਹਾਂ ਜੀਨੋ ਮਾਟਾ ਆਹੋ ਜਿਨੂੰ ਮਾਟਾ ਕਹਿੰਦੇ ਨੇ ਉਹਨੂੰ ਮਿਕਸ ਕਰਤਾ ਉਹਨੂੰ ਪਾ ਤਾ। ਫੇਰ ਅਸੀਂ ਬਲੈਕ ਸਿਲਕ ਆਉਂਦਾ ਨਾ।
ਹਾਂਜੀ ਹਾਂਜੀ।
ਉਹਨੂੰ ਫੇਰ ਵਿੱਚੇ ਕਾਲਾ ਸਿਲਕਾ ਪਾ ਤਾ ਫੇਰ ਚਿੱਟਾ ਸਿਲਕਾ ਪਾ ਤਾ ਵਿੱਚੇ
ਹਾਂਜੀ।
ਫਿਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਇਹ ਪੰਜ ਕੁ ਮਿੰਟ ਜਾਂ ਦੋ ਮਿੰਟ ਤੁਸੀਂ ਰੱਖ ਦਿਓ ਵੀ ਥੋੜੀ ਥੋੜ੍ਹੀ ਮਿਕਸ ਵਗੈਰਾ ਹੋ ਜਾਵੇ ਨੂਡਲ ਚ
ਹਾਂ ਮਤਲਬ ਚਿਪਕੇ ਨਾ ਹਨਾ ਬਈ ਪ੍ਰੋਪਰ ਉਹਦੇ ਨਾਲ ਮਿਲ ਜੇ। ਮਸਾਲਿਆਂ ਨਾਲ
ਹਾਂਜੀ ਫੇਰ ਉਹਨੂੰ ਮਿਕਸ ਕਰਤਾ ਫਿਰ ਜਦੋਂ ਆਪਣੀ ਮਰਜ਼ੀ ਨਾਲ ਸੋਸ ਰੈਡ ਸੋਸ ਜਾਂ ਗ੍ਰੀਨ ਸੋਸ ਪਾਣੀ ਮਰਜ਼ੀ ਆਪਣੇ ਆਪ ਜਿੱਦਾਂ ਤੁਸੀਂ ਪਾਣੀ ਹੈ ਤੇ ਉਹ ਪਾਲੋ।
ਹਾਂ ਆਪਣੇ ਟੇਸਟ ਦੇ ਹਿਸਾਬ ਨਾਲ ਅਸੀਂ ਜਿਵੇਂ ਕਰਨਾ।
ਹਾਂਜੀ ਹਾਂਜੀ ਉਹ ਤਾਂ ਹੈ।
ਹੋਰ ਤੁਸੀਂ ਹੋਰ ਕੀ ਕੀ ਬਣਾ ਲੈਂਦੇ ਹੋ।
ਹੋਰ ਜਿੱਦਾਂ ਬਰਗਰ ਮੈਂ ਘਰ ਵਗੈਰਾ ਤਾਲੇ ਰੋਲ ਵਗੈਰਾ ਨਰਮਲ ਤਾਲ ਲੈਂਦੇ। ਬਰਗਰ ਵੀ ਬਣਾ ਲੈਂਣੀ ਹਾਂ ਮੈਂ।
ਘਰ ਹੀ ਬਣਾਉਣਾ ਚਾਹੀਦਾ ਕਿਉਂਕਿ ਬਾਹਰ ਤਾਂ ਬਹੁਤ ਗੰਦੇ ਤੇਲਾਂ ਦੇ ਵਿੱਚ ਬਣਾਉਂਦੇ ਨੇ। ਪਤਾ ਨੀ ਕਿਵੇਂ ਅਸੀਂ ਖਾਣੇ ਹਾਂ ਫਿਰ ਬੰਦਾ ਬਿਮਾਰ ਵੀ ਹੋ ਜਾਂਦਾ ਮੱਖੀਆਂ ਭਿਣ ਭਿਣ ਕਰਦੀਆਂ ਹੁੰਦੀਆਂ ਨੇ। ਬੰਦਾ ਘਰ ਹੀ ਬਣਾ ਕੇ ਖਾ ਲਏ ਉਹ ਅੱਛਾ ਹੈ।
ਹਾਂਜੀ ਉਹ ਤਾਂ ਹੈ ਕਹਿੰਦੇ ਨੇ ਬਜ਼ਾਰੋਂ ਮੋਮਸ ਬੜੇ ਗੰਦੇ ਮਿਲਦੇ ਨੇ।
ਬਹੁਤ ਗੰਦੇ ਮਿਲਦੇ ਨੇ। ਬੀ ਮੱਖੀਆਂ ਮਤਲਬ ਉਹ ਨਾ ਦੇੇਖੋ ਅਸੀਂ ਜੇ ਘਰ ਬਣਾਵਾਂਗੇ ਨਾ। ਤੇ ਅਸੀਂ ਆਪਣੇ ਹਿਸਾਬ ਨਾਲ ਸਭ ਕੁਛ ਸਾਫ ਸੁਥਰਾ ਰੱਖਾ ਗੇ ਹੁਣ ਬਾਹਰ ਕੋਈ ਉਹ ਸਾਡੀ ਸਿਹਤ ਦਾ ਧਿਆਨ ਥੋੜ੍ਹੀ ਰੱਖਣਗੇ ਐਵੇਂ ਬੰਦ ਗੋਭੀ ਪਈ ਰਹਿੰਦੀ ਏ ਐਵੇਂ ਮੈਦੇ ਗੁੰਨ ਕੇ ਪਏ ਰਹਿੰਦੇ ਨੇ ਐਵੇਂ ਚਟਨੀ ਆਂ ਬਣਾਉਂਦੇ ਨੇ ਉਤੇ ਮੱਖੀਆਂ ਭਿੰਨ ਭਿੰਨ ਕਰਦੇ ਹੁੰਦੇ ਨੇ ਕਿਸੇ ਨੂੰ ਕੀ ਪਤਾ ਉਹ ਕਿਵੇਂ ਬਣਾ ਰਹੇ। ਬਸ ਸਾਨੂੰ ਤਾਂ ਸਿਰਫ ਆਹੀ ਆਂਦਾ। ਅਸੀਂ ਬਾਜ਼ਾਰੋਂ ਖਾਣਾ ਬਜ਼ਾਰੋਂ ਖਾਣਾ ਉਹ ਸਾਡੇ ਸ਼ਰੀਰ ਕਿੰਨਾ ਖ਼ਰਾਬ ਕਰਦੇ ਨੇ।
ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ।
ਤਾਂ ਘਰ ਹੀ ਬਣਾ ਲੈਂਦੇ ਹਾਂ ਮੋਮੋਸ ਵਗੈਰਾ।
ਅੱਛਾ ਤੁਸੀਂ ਕੀ ਬਣਾਉਂਦੇ ਹੋ ਫਾਸਟ ਫੂਡ ਚ।
ਫਾਸਟ ਫੂਡ ਵਿੱਚ ਮੋਮੋਸ ਵੀ ਬਣਾ ਲੈਂਦੇ ਹਾਂ ਇਡਲੀ ਸਾਂਬਰ ਵੀ ਬਣਾ ਲੈਂਦੇ ਆ ਪਾਵ। ਵੀ ਬਣਾ ਲੈਂਦੇ ਹਾਂ।
ਅੱਛਾ ਤੁਸੀਂ ਪਾਓ ਭਾਜੀ ਕਿੱਦਾਂ ਬਣਾਉਂਦੇ ਹੋ।
ਪਾਓ ਭਾਜੀ ਮੈਂ ਤੁਹਾਨੂੰ ਦੱਸਣੀ ਆ ਦੇਖੋ ਅਸੀਂ ਤਾਂ ਮਤਲਬ ਕਿ ਭਾਜੀ। ਚ ਅਸੀਂ ਨਾ ਮੇਨ ਸਮਾਨ ਚਾਹੀਦਾ ਹੁੰਦਾ ਹੈ। ਅ ਗੋਭੀ ਫੁੱਲ ਗੋਭੀ ਆਲੂ। ਤੇ ਪਿਆਜ ਟਮਾਟਰ ਮਟਰ ਹੋਰ ਮਤਲਬ ਜੋ ਵੈਸੇ। ਤਾਂ ਲੋਕੀ ਬਹੁਤ ਕੁਝ ਪਾਉਂਦੇ ਨੇ ਬੈਂਗਣ ਵੀ ਪਾ ਲੈਂਦੇ ਨੇ ਫਲੀਆਂ ਵੀ ਪਾ ਲੈਂਦੇ ਨੇ।
ਹਾਂਜੀ।
ਅਸੀਂ ਮੇਨ ਪਾਦੇ ਹਾਂ ਗੋਭੀ ਗਾਜਰ ਮਟਰ ਆਲੂ ਪਹਿਲੇ ਅਸੀਂ ਇਹਨਾਂ ਨੂੰ ਸੀ। ਟੀ ਦਵਾਨੇ ਹੈ। ਤੇ ਅ ਜਦੋਂ ਥੋੜੇ ਬੋਇਲ ਹੋ ਜਾਣਗੇ ਨਾ ਇਹਨੂੰ ਅਸੀਂ ਮੈਸ਼। ਕਰ ਦੇਣਾ ਮਤਲਬ ਕਿ ਘੋਲ ਦੇਣਾ ਜਿਵੇਂ ਹੈਂਡ ਬਲੈਂਡਰ ਨਾਲ ਘੋਲ ਦੋ ਮਤਲਬ ਬਿਲਕੁਲ। ਬਿਲਕੁਲ ਇਹਦਾ ਪਤਲਾ ਪੇਸਟ ਤਿਆਰ ਕਰਨਾ ਅਸੀ ਆਲੂ ਗੋਭੀ ਮਟਰ ਔਰ ਉਹਦਾ ਗਾਜਰ ਦਾ।
ਅੱਛਾ ਜੀ।
ਜਦੋਂ ਇਹਦਾ ਪੇਸਟ ਬਣ ਜੇ ਫਿਰ ਦੂਸਰੀ ਸਾਈਡ ਕੜਾਹੀ ਚ ਤੇਲ ਧਰ ਕੇ ਉਦੋਂ। ਟਮਾਟਰ ਰਾਈ ਪਿਆਜ਼। ਤੇ ਨੂੰਣ ਮਿਰਚ ਮਸਾਲੇ ਜੋ ਅਸੀਂ ਮੇਨ ਪਾਂਦੇ ਹਾਂ ਤੇ ਪਾਓ ਭਾਜੀ ਮਸਾਲਾ।
ਅੱਛਾ।
ਇਹ ਪਾ ਕੇ ਉਸ ਤੋਂ ਬਾਅਦ ਅਸੀਂ ਉਹ ਜਿਹੜੀ ਗ੍ਰੇਵੀ ਮਤਲਬ ਮੈਸ਼ ਕੀਤਾ ਹੋਇਆ ਸਮਾਨ ਐ ਨਾ ਜਿੰਨਾ ਵੀ ਸਾਡਾ। ਅਸੀਂ। ਨੂੰ ਜਦੋਂ ਅਸੀਂ ਤੜਕੇ ਚ ਤਾਂ ਪਾਣਾ ਜਦੋਂ ਤੜਕੇ ਦੇ ਵਿੱਚ ਤੜਕਾ ਆਪਣਾ ਓਹ। ਛੱਡਣ ਲੱਗ ਜੇ ਘਿਓ ਤੇਲ ਮਤਲਬ ਪਹਿਲਾ ਉਹ ਉਸ ਤੋਂ ਬਾਅਦ ਅਸੀਂ ਉਹਦੇ ਚੋ। ਪਾਣਾ ਜਿਹੜੀ ਅਸੀਂ ਮੈਸ਼ ਕੀਤੀ ਸਬਜ਼ੀ ਰੱਖੀ ਹੈ ਨਾ ਉਹ ਪਾਣੀ ਐ। ਉਹ ਪਾ ਕੇ ਉਹਦੇ। ਚ ਮੱਖਣ ਪਾਣਾ ਘਿਓ ਪਾਣਾ ਉਹਦੇ ਚ ਨਿੰਬੂ ਨਿਚੋੜਨਾ। ਨਿੰਬੂ ਨਿਚੋੜਾਂਗੇ ਤੇ ਕਲਰ ਵਾਸਤੇ ਨਾ ਉਹਦੇ ਚ ਕਈ ਬੀ ਉਹ ਪਾਂਦੇ ਨੇ। ਕੀ ਕਹਿੰਦੇ ਨੇ ਉਹਨੂੰ ਚੁਕੰਦਰ।
ਅੱਛਾ ਜੀ।
ਕਈ ਚੁਕੰਦਰ ਪਾਂਦੇ ਨੇ ਤੇ ਕਈ ਫੂਡ ਕਲਰ ਪਾਂਦੇ ਨੇ ਉਹ ਦਸ ਰੁਪਏ ਦਾ ਪਤਾ ਨੀ। ਪੰਦਰਾਂ ਦਾ ਆਂਦਾ ਉਹਦੇ ਦੋ ਬੂੰਦਾਂ ਪਾ ਦੇ ਨਾ ਤਾਂ ਵੀ ਰੰਗ ਬਣ ਜਾਂਦਾ।
ਅੱਛਾ ਜੀ।
ਤੇ ਵੈਸੇ ਤਾਂ ਚੁਕੰਦਰ ਪਾਓ ਕਿਉਂਕਿ ਉਹ ਫੂਡ ਕਲਰ ਪਤਾ ਨੀ ਕਿਵੇਂ ਬਣਦੇ ਨੇ ਕਿਵੇਂ ਨਈ। ਬਣਦੇ ਤੂੰਸੀਂ ਚੁਕੰਦਰ ਚੁਕੰਦਰ ਪਾ ਲਾਂਗੇ ਨਾ ਉਹ ਆਪਣੇ ਆਪ ਕਲਰ ਹੈ, ਇੰਨੀ ਵੀ ਨੀ ਪਾਣੀ ਮਤਲਬ ਅੱਧੀ ਪਾ ਦੋ। ਦੋ ਜੇ ਤੁਸੀਂ ਦੋ। ਪਾਓ ਵੀ ਨਾ ਉਹਦਾ ਰੰਗ ਹੀ ਚੇਂਜ ਹੋਜੇਗਾ ਤੁਹਾਡੇ ਖਾਣ ਦਾ ਵੀ ਦਿਲ ਨ ਕਰੇਗਾ ਤੁਸੀਂ ਅੱਧੀ ਚਕੁੰਦਰ ਪਾਓ।
ਅੱਛਾ ਜੀ।
ਤੇ ਚੁਕੰਦਰ ਪਾ ਦੋਗੇ ਤੇ ਉਸ ਤੋਂ ਬਾਅਦ। ਉਹਨੂੰ ਜਦੋਂ ਤਿਆਰ ਹੋ ਜਾਏਗੀ ਨਾ ਪ੍ਰੋਪਰ ਉਹਦੇ ਚ ਮੱਖਣ ਸੁੱਟ ਦੋ। ਅੱਛੀ ਤਰ੍ਹਾਂ ਤੇ ਉਹਦਾ ਆਪਣੇ ਆਪ ਕਲਰ ਆ ਜਾਏਗਾ ਭਾਜੀ ਵਾਲਾ, ਉਸ ਤੋਂ ਬਾਅਦ ਤੁਸੀਂ ਬਾਜ਼ਾਰੋ। ਪਾਓ ਲਿਆਓ ਪਾਓ ਨੂੰ ਮਤਲਬ ਥੋੜੀ ਕਟੋਰੀ ਚ ਭਾਜੀ ਕੱਢ ਕੇ ਤੇ ਮੱਖਣ ਨੂੰ ਮਿਲਾ ਕੇ ਨਾ ਆਪਸ ਵਿੱਚ। ਤਵੇ ਦੇ ਉਤੇ ਉਹ ਮਸ ਮਸਾਲਾ ਜਿਹੜਾ ਅਸੀਂ ਬਣਾਵਾਂਗੇ ਭਾਜੀ ਦਾ, ਤੇ ਮੱਖਣ ਦਾ ਉਹਦੇ ਨਾਲ ਤਵੇ ਤੇ ਪਾਓ ਉਹਨੂੰ ਸੇਕ
ਹਾਂਜੀ।
ਤੇ ਉਸ ਤੋਂ ਬਾਅਦ ਪਿਆਜ ਕੱਟੋ, ਉਹਦੇ ਤੇ ਨਿੰਬੂ ਨਿ ਨਿਚੜੋ ਨਿੰਬੂ ਪਾਜੀ ਤੇ ਪਾਓ, ਮੱਖਣ ਪਾਓ ਤੇ ਖਾਓ।
ਹਾਂਜੀ, ਉਹਦਾ ਸਵਾਦ ਬਣਦਾ ਹਜੇ ਤੱਕ
ਬਹੁਤ ਆਸਾਨ ਏ, ਬਹੁਤ ਆਸਾਨ ਏ, ਬਹੁਤ ਆਸਾਨ ਏ ਬਣਾਣੇ। ਦੇਖੋ ਬੈ ਬੱਚੇ ਵੈਸੇ ਕਿੰਨੀ ਅੱਛੀ ਰੈਸਪੀ ਦੇਖੋ, ਸਬਜ਼ੀਆਂ ਉਹ ਖਾਂਦੇ ਨੀ, ਸਬਜ਼ੀਆਂ ਬੱਚੇ ਅੱਜ ਕੱਲ ਖਾ ਕੇ ਰਾਜੀ ਨੇ ਆ, ਨਾ ਗੋਭੀ ਪਸੰਦ ਐ, ਨਾ ਗਾਜਰ ਨਾ ਸ਼ਿਮਲਾ ਮਿਰਚ ਤੇ ਇਸ ਨਾਲ ਵਧੀਆ ਬਣਦਾ, ਘਰ ਆਈਓ ਮਿਕਸ ਕਰਕੇ ਬਣਾ ਕੇ ਖੁਆ ਦੇ ਬੱਚੇ ਵੀ ਖਾ ਲੈਣਗੇ, ਸਿਹਤ ਵੀ ਸਹੀ ਰਹੇਗੀ। ਹੂੰ, ਬਾਕੀ ਅੱਜ-ਕੱਲ੍ਹ ਬੱਚਿਆਂ ਨੂੰ-ਬੱਚਿਆਂ ਨੂੰ ਜਿੰਨਾ ਮਰਜ਼ੀ ਜੀ ਸਮਝਾ ਲੋ ਉਹ ਨੀ ਘਰ ਦਾ ਸਮਾਨ ਖਾ ਸਕਦੇ, ਉਹਨਾਂ ਨੂੰ ਤਾਂ ਬਾਹਰ ਦਾ ਹੀ ਪਿਆ। ਕਦੀ ਮੋਮੋਜ਼ ਖਾਣੇ ਨੇ, ਕਦੀ ਸਪਰਿੰਗ ਰੋਲ, ਕਦੀ ਬਰਗਰ
ਹਾਂਜੀ ਉਹ ਤਾਂ ਏ ਕਿੱਥੇ ਮੰਨਦੇ ਨੇ, ਇੰਨਾ ਵੀ ਨਹੀਂ ਖਾਣਾ ਚਾਹੀਦਾ ਫਾਸਟ ਫੂਡ।
ਨਹੀਂ ਖਾਣਾ ਚਾਹੀਦਾ, ਬਹੁਤ ਖਰਾਬ ਕਰਦਾ।
ਹਾਂਜੀ-ਹਾਂਜੀ, ਤੁਸੀਂ ਐਹੀ ਜੂਸ ਵਗੈਰਾ ਪੀ ਲਏ, ਬੰਦਾ ਫਰੂਟ ਵਗੈਰਾ ਖਾ ਲਏ।
ਇਹਨਾਂ ਨੂੰ ਕਹਿ ਦੋ ਨਾ, ਬੱਚਿਆਂ ਨੂੰ ਵੀ ਤਾਕਤ ਦਾ ਸਮਾਨ ਕੱਲ ਪਨੀਰ ਖਾ ਲਓ, ਜੂਸ ਪੀ ਲਓ, ਕਦੀ ਨੀ ਪੀਣਗੇ।
ਕਿੱਥੇ ਟੇਡੇ ਮੇਡੇ ਮੂੰਹ ਬਨਾਣਗੇ ਅੱਗੋ ਦੀ।
ਹਾਂਜੀ ਐਹ ਤਾਂ ਐ।
ਹਾਂਜੀ ਕਿੱਥੇ ਖਾਂਦੇ ਨੇ ਆ ਹਾਂਜੀ। ਅਹ ਹੋਰ ਮੈਂ ਉਹ ਬਣਾ ਲੈਣੀ ਆ ਮੈਕਰੋਨੀ
ਅੱਛਾ, ਉਹ ਕਿਵੇਂ ਬਣਾਉਂਦੇ ਤੁਸੀਂ?
ਹੂੰ ਉਹਨੂੰ ਪਹਿਲੇ ਓਹੀ ਅਸੀਂ ਉਬਾਲੀ ਮੈਂ ਕਰੋਣੀ ਨੂੰ ਉਹ ਚ ਵੀ ਆਪਾਂ। ਤੇਲ ਪਾਤਾ ਲੇਕਿਨ ਚੁਪਕੇ ਨੂੰ ਲੇਕਿਨ
ਅੱਛਾ,
ਫੇ ਮੈਂ ਕਰੋਣੀ ਜਿੱਦਾ ਉਬਾਲਦਾ ਨਾ ਥੋੜਾ-ਥੋੜ੍ਹਾ ਸਹਿਜ ਵੱਡਾ ਹੁੰਦਾ।
ਹਾਂਜੀ, ਮਤਲਬ ਉਹ ਫੁੱਲ ਜਾਣਗੇ ਫੁੱਲ ਜਾਣਗੇ। ਹਾਂਜੀ, ਨਹੀਂ ਤੇ ਤੁਸੀਂ ਮੈਂ ਕਰੋਣੀ ਮਤਲਬ ਕਿ ਜਿਵੇਂ ਸਿੰ ਪਲ ਬਣਾਦੇ ਔਰ ਜਾਂ ਉਹ ਬਣਾਦੇ ਓ ਕਰੀਮ ਅਲੀ। ਕਿਵੇਂ ਬਣਾਉਂਦੇ ਹੋ, ਤੁਸੀਂ ਮਲਾਈ ਵਾਲੀ
ਅਸੀਂ ਮਲਾਈ ਵੀ ਜਿਦੋਂ ਤੜਕੇ ਚ ਤੜਕਾ ਲਾਦੇ ਹਾਂ ਨਾ
ਹਾਂਜੀ,
ਉਹ ਚ ਤੁਸੀਂ ਮਲਾਈ ਪਾਣੀ ਮਲਾਈ ਪਾਲੋ ਬੇਸ਼ੱਕ
ਅੱਛਾ ਜੀ,
ਜਾਂ ਜਿੱਦਾਂ ਉਹ ਮਿਊਨੀਸ ਵਗੈਰਾ ਆਉਂਦੀ ਹੈ, ਮਿਊਨੀ ਵਾਸ ਨੁਕਸਾਨੀ ਕਰਣਦੀ ਮੇਰੇ ਚਾਮ ਚੱਲਗੇ ਨਾ,
ਕਹਿੰਦੇ ਨੇ ਮਿਉਨੀ ਰਿਫੇਡ ਹੁੰਦਾ।
ਹਾਂਜੀ, ਉਹ ਨਾ ਜਾ ਜਾਂਦੀ
ਹਾਂਜੀ, ਉਹ ਬਹੁਤ ਖਰਾਬ ਕਰਦੀ ਆ ਸਰੀਰ ਨੂੰ ਵੀ।
ਹਾਂਜੀ-ਹਾਂਜੀ, ਉਹ ਨੁਕਸਾਨ ਕਰਦੀ ਫੇਰ ਨਾ ਜਿੱਦਾਂ
ਨਹੀਂ ਤੁਸੀਂ ਮਿਓਨੀ ਘਰ ਚ ਵੀ ਬਣ ਜਾਂਦੀ ਹੈ ਵੈਸੇ।
ਤਾਂ ਆਉਂਦੇ ਨੀ ਘਰ ਬਣਾਉਣੇ ਮੈ ਉਹਨੇ ਇਸ ਕਦੇ ਬਣਾਏ ਨੀ ਨਾ ਮੈਂ ਅੱਜ ਤੱਕ।
ਹਾਂ ਕਿਉਂਕਿ ਬਾਕੀ ਨੁਕਸਾਨ ਬਹੁਤ ਕਿ ਘਰਦੇ ਕਹਿੰਦੇ ਨੇ ਵੀ ਮਿਊਨੀਸ ਨੀ ਪਾਉਣੀ ਚਾਹੀਦੀ ਉਹਦੀ ਜਗ੍ਹਾ ਅਸੀਂ ਦੁੱਧ ਨਾਲ ਦੁੱਧ ਪਾ ਲੋ ਮਲਾਈ ਪਾ ਲੋ ਮੱਖਣ ਪਾ ਲੋ।
ਅੱਛਾ ਜੀ
ਹਾਂ ਉਹ ਪਾ ਕੇ ਤੇ ਤੁਸੀਂ ਉਹਨੂੰ ਅੱਛੀ ਤਰ੍ਹਾਂ ਮਤਲਬ ਕਿ ਉਹ ਕਰੋਗੇ ਨਾ ਤੇ ਉਹਦੇ 'ਚ ਘਿਓ ਮੱਖਣ ਆਪਣੇ ਆਪ ਉੱਪਰ ਆ ਜਾਏਗਾ। ਫਿਰ ਉਹ ਟੇਸਟ ਹੀ ਆਟੋਮੈਟਿਕ ਮਿਊਨੀ ਵਾਲਾ ਆਏਗਾ।
ਅੱਛਾ ਜੀ
ਹਾਂਜੀ ਨਾ -ਨਾ ਨਹੀਂ ਖਾਂ ਦਿਆ ਕਰ। ਤੁਸੀਂ ਘਾਰ ਬਣਾਓ ਘਾਰ ਬਹੁਤ ਅੱਛੀ ਬਣਦੀ ਹੈ ਕਾਜੂ ਪੈਂਦੇ ਨੇ ਪਨੀਰ ਪੈਂਦਾ ਤੇ ਉਹਨੂੰ ਅਸੀਂ ਉਹ ਕਰ ਐਵੇਂ ਨਾ ਅਹ ਮਤਲਬ ਮਿਕਸੀ ਨਾਲ ਮਿਕਸੀ ਮਾਰਾਂਗੇ ਤੇ ਟੋਮੈਟਿਕਲੀ ਤੁਸੀ ਘਿਓ ਮੱਖਣ ਪਾਵਾਂਗੇ ਤੇ ਉਹ ਆਪਣੇ ਆਪ ਟੇਸਟ ਬਣੇਗਾ ਮਿਊਨੀ ਜਲਾ ਬਾਹਰ ਦੀ ਤਾਂ ਬੜੀ ਉਹ ਹੁੰਦੀ ਹੈ ਖ਼ਰਾਬ ਕਹਿੰਦੇ ਨੇ ਸਰੀਰ ਦੇ ਜਿੰਨੇ ਸਾਡੀ ਹੁੰਦੀਆਂ ਨਾ ਨੱਸਾਂ ਉਹਨਾਂ ਨਾਲ ਚਿਪਕਦੀ ਏ।
ਹਾਂਜੀ
ਬਹੁਤ ਨਸ਼ਾ ਹਾਂਜੀ -ਹਾਂਜੀ ਵਧੀਆ ਹੋਰ ਚਲੋ ਠੀਕ ਹੈ ਫੇਰ ਕਰਨੇ ਆ ਤੁਹਾਨੂੰ
ਠੀਕ ਹੈ ਸਤਿ ਸ਼੍ਰੀ ਅਕਾਲ।
ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।